ਹੈਲੋ
ਹੈਲੋ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
ਬਸ ਵਧੀਆ ਹੋਰ ਤੁਸੀਂ ਸੁਣਾਓ ਕੀ ਹਾਲ ਚਾਲ
ਵਧੀਆ-ਵਧੀਆ ਕੀ ਕਰਦੇ।
ਕੁਛ ਨੀ ਬਸ ਬੈਠੇ ਦੇ ਸੀ ਅੱਜ ਸੰਡੇ
ਹਾਂ ਅੱਜ ਸੰਡੇ ਆ।
ਆਹੋ ਹੋਰ ਤੁਸੀਂ ਕੀ ਕਰਦੇ ਹੋ।
ਅਸੀਂ ਵੀ ਅੱਜ ਬੱਸ ਵੇਲੇ ਹੀ ਆਂ। ਕੀ-ਕੀ ਬਣਾਇਆ ਕੀਤਾ।
ਕੁਛ ਨਈ ਬਸ ਅੱਜ ਖਿਚੜੀ ਬਣਾਈ। ਸੀ ਨਾਲ ਮੋਮੋਜ਼ ਦੀ ਚਟਨੀ ਬਣਾਈ ਸੀ ਨਾਲ ਦਹੀ ਆਹੋ
ਠੰਡੇ ਨੂੰ ਮਨ ਕਰਦਾ ਹੈ ਨਾ ਕੁਛ-ਕੁਛ ਖਾਣ ਤੇ ਅਲੱਗ-ਅਲੱਗ
ਸੰਡੇ ਨੂੰ ਤੇ ਮਨ ਕਰਦਾ ਹੈ ਕਿ ਕੁਛ ਨਾ ਕੁਛ ਖਾਣ ਦਾ
ਹਾਂ ਰੋਟੀ ਤਾਂ ਘੱਟ ਹੀ ਬਣਦੀ ਏ।
ਆਹੋ ਸੰਡੇ ਨੂੰ ਕੋਈ ਘਰ ਹੀ ਨੀ ਰੈਂਦਾ ਫੇਰ ਰੋਟੀ ਵੀ ਘੱਟ ਬਣਾਣੇ ਆਂ।
ਹਾਂ
ਹੋਰ ਕੀ ਕਰਦੇ ਪਏ ਓ।
ਬਸ ਭੈਣ ਜੀ ਬੈਠੇ ਆਂ ਹਾਂਜੀ ਸਭ ਵਧੀਆ।
ਅੱਛਾ
ਤੁਸੀ ਦੱਸੋ।
ਬਸ ਵਧੀਆ ਭੈਣਜੀ ਨਾ ਗਏ ਨੀ ਬਸ ਦੇਖੋ ਸ਼ਾਮੀ ਖਾਣ ਪੀਣ ਦਾ ਬਨਾਣੇ ਪਲੈਨ ਜਾਵਾਂਗੇ ਹਾਂ ਤੁਸੀਂ ਦੱਸੋ। ਘਰ ਸਭ ਵਧੀਆ।
ਹਾਂਜੀ-ਹਾਂਜੀ ਸਭ ਵਧੀਆ।
ਅੱਛਾ ਹੋਰ
ਹੋਰ ਵਧੀਆ ਤੁਸੀ ਦੱਸੋ।
ਬਸ ਗਰਮੀ ਬੜੀ ਹੋਈ। ਐਂ ਬਾਰਿਸ਼ ਤੇ ਆ ਗਈ ਇੰਨਾ ਵਧੀਆ ਮੌਸਮ ਹੋਇਆ ਦਾ ਸੀ ਹੁਣ ਇਨੀ ਗਰਮੀ ਹੋਈ ਏ। ਹੁਮਸ ਹੋਈ ਇਨੀ ਹਾਂ ਓਹੀ ਤੇ ਬਾਰਿਸ਼ ਤੋਂ ਬਾਅਦ ਨ
ਹਾਂ ਸਗੋਂ ਤੇ ਬਾਰਿਸ਼ ਨਾ ਹੀ ਹੋਏ ਸਹੀ ਏ।
ਹਾਂ ਓਹੀ ਤੇ ਬਾਰਿਸ਼ ਹੋਣ ਤੋਂ ਬਾਦ ਇਨਾ ਗਰਮੀ ਹੋ ਗਈ ਏ। ਬੜੀ ਜਾਦਾ ਗਰਮੀ ਏ ਆਹੋ।
ਅਸੀਂ ਅੱਜ ਸੰਡੇ ਸੀ ਸਵੇਰੇ ਗੁਰਦੁਆਰੇ ਗਏ ਬੜੀ ਗਰਮੀ ਸੀ ਬਹੁਤ ਜਾਦਾ
ਅੱਛਾ ਹਾਂ ਸੰਡੇ ਗੁਰਦੁਆਰੇ ਅੱਛਾ ਬੁੜੀਆ ਸਾਹਿਬ ਗਏ ਸੀ।
ਹਾਂ।
ਅੱਛਾ ਸੰਡੇ ਨੂੰ ਰੌਣਕ ਰੈਂਦੀ ਆ ਨਾ।
ਬੋਤ ਹਾਂ ਬੋਤ ਸੰਗਤ ਗਰਮੀ ਬੜੀ ਸੀ।
ਹਾਂ ਗਰਮੀ ਬੜੀ ਲੱਗੀ ਐ।
ਦੋ ਤਿੰਨ ਦਿਨ ਤੇ ਬਾਰਿਸ਼ ਹੁੰਦੀ ਰਈ ਏ।
ਹਾਂ ਉਹੀ ਤੇ ਨਾ ਦੋ ਤਿੰਨ ਦਿਨ ਬਾਰਿਸ਼ ਹੁੰਦੀ ਰਈ ਹੈ ਤੇ ਸਗੋ ਮੌਸਮ ਵਧੀਆ ਲੱਗਦਾ ਹੋਇਆ ਸੀ। ਫਿਰ ਹੁਣ ਏਦਾ ਹੁੰਦਾ
ਹੁਣ ਧੁੱਪ ਨਿਕਲੀ ਆ ਤੇ ਗਰਮੀ ਹੋ ਗਈ ਏ।
ਹੋਰ ਹੋਰ ਘਾਰ ਬੱਚੇ ਸਭ ਵਧੀਆ। ਪੇਪਰ ਚੱਲਦੇ ਹੁਣ, ਬੱਚਿਆਂ ਦੇ। ਅੱਛਾ।
ਹਾਂਜੀ। ਤੁਸੀਂ ਦੱਸੋ ਬੱਚੇ ਠੀਕ ਨੇ।
ਕੁਛ ਨੀ ਹੋਰ, ਤੁਸੀਂ ਸੁਣਾਓ ਕੁਛ ਨਵੀਂ ਤਾਜੀ। ਆਏ ਦੇ ਆ ਉੱਥੇ ਸੂਟ ਆਏ ਦੇ ਆ।
ਹਾਂਜੀ। ਸੂਟ ਵਾਧੂ
ਅੱਛਾ, ਸਵਾਇਆ ਫਿਰ। ਤੁਸੀਂ ਉਹ ਫਰਸ਼ੀ ਸਲਵਾਰ ਵਾਲਾ। ਚੱਲੇ ਦੇ ਆ ਨਾ ਅੱਜ ਕੱਲ।
ਹਾਂਜੀ ਹਾਂਜੀ। ਹਾਂ ਸੁਵਾਇਆ ਨਹੀਂ ਸੀਕੇ ਦਿੰਦੀਆਂ ਹੀ ਨੀ ਸੋਖਾ।
ਆਹੋ ਰੱਖ ਲੈਂਦੀਆਂ ਨੇ, ਸੀਦਾਂਗੇ ਸੀਦਾਂਗੇ ਲੇ? ਫਿਰ ਸੀਂਦੀਆਂ ਹੀ ਨਈ।
ਹਾਂ। ਸੀਂਦਿਆਂ ਹੈ ਨਈ। ਪਿਆ ਹੋਇਆ ਬਸ ਸੋਵਾਣਾ ਏ। ਅੱਗੇ ਇੱਕ ਦਿੱਤਾ ਹੋਇਆ। ਪਹਿਲਾਂ ਉਹ ਨੀ ਦੀਤਾ ਹਾਲੇ।
ਆਹੋ। ਉਹੀ ਨਾ। ਹੋਰ ਸੁਣਾਓ।
ਹੋਰ ਨੂੰ ਦੇਣਾ ਪੈਣਾ ਜਿਹੜਾ ਚਲਦੀ ਦਾਏ ਸੀ।
ਤੁਸੀਂ ਕਿੱਥੋਂ ਸਲਵੈਂਦੇ ਹੋ?
ਮਜ ਹੈਂ ਮੈਂ ਕੀ। ਹੋਰ।
ਤੁਸੀਂ ਕਿੱਥੋਂ ਸੂਆਂਦੇ ਹੋ ਸੂਟ?
ਅਸੀਂ ਇੱਥੋਂ ਦੀ ਲੋਕਲ ਹੀ ਸੁਵਾਂਦੇ ਆਂ। ਆਪਨੇ ਘਰ ਦੇ ਕੋਲ ਹੀ, ਹਾਂ ਹੈਗੀ ਏਕ ਆਂਟੀ ਓ ਬੜੇ ਵਧੀਆਂ ਸੀੰਦੀ ਏ।
ਅੱਛਾ, ਹੂਨ
ਆਹੋ।
ਕੋਲ -ਕੋਲ ਹੋਏ ਸਹੀ ਰਹਿੰਦੀ ਐ, ਦੂਰ ਦਾ ਤੇ ਪੰਗਾ ਹੀ ਏ।
ਹੈਂ?
ਮੈਂ ਕੇਹਾ ਕੋਲ ਹੋਏ ਸਹੀ ਰਹਿੰਦੀ ਐ, ਦੂਰ ਦਾ ਤੇ ਪੰਗਾ ਈ ਏ।
ਆਹੋ ਕੋਲ ਹੀ ਏ ਘਰ ਦੇ ਕੋਲ ਈ ਏ ਨਾਲ ਵਧੀਆਂ ਵੀ ਸੀਂਦੀ ਐ, ਫੇਰ ਓਹਦੀ ਫਿਟਿੰਗ ਆਂਦੀ ਮੈਨੂੰ।
ਫੇਰ ਉਹਦੀ ਹੀ ਤੇ ਹਾਂ ਓਹਦੇ ਕੋਲੀ ਸਵਾਂਨੀ ਆ ਫੇਰ, ਮੈਂ ਕਿਹਾ ਕੋਈ ਨੀ ਤੂੰ ਲੇਟ ਸੀਦੇ ਬਸ ਤੂੰ ਹੀ ਸੀ।
ਹਾਂ ਸਹੀ ਗੱਲ ਏ, ਜਿਹਦੀ ਫਿਟਿੰਗ ਆਏ ਬੰਦਾ ਕੈਂਦਾ ਲੇਟ ਹੋ ਜਾਏ ਕੋਈ ਨੀ।
ਆਹੋ ਹਾਂ ਫਿਟਿੰਗ ਓਹਦੀ ਵਧੀਆਂ ਆਂਦੀ ਏ। ਏਕ ਮੈਂ ਸਵਾਇਆ ਸੀ ਕਿਸੀ ਹੋਰ ਕੋਲ, ਤੇ ਉਹਦੀ ਫਿਟਿੰਗ ਹੀ ਵਧੀਆਂ ਨੀ ਆਈ।
ਅੱਛਾ ਓਹੀ ਨਾ ਫੇਰ ਪਾਨ ਤੇ ਵੀ ਦਿਲ ਨੀ ਕਰਦਾ।
ਦਿਲ ਨੀ ਕਰਦਾ ਫੇਰ, ਖ਼ਰਾਬ ਹੀ ਕਰਤਾ ਮੇਰਾ ਨਵਾਂ ਸੂਟ ਸਾਰਾ। ਮਜ਼ਾ ਈ ਨਈ ਆਇਆ, ਹਾਂ।
ਓਹਨੂੰ ਕਹਿਨਾ ਸੀ ਤੂੰ ਹੀ ਰੱਖ ਲੈ, ਮੈਨੂੰ ਨਵਾਂ ਲੈ ਦੇ।
ਆਹੋ, ਕਿੱਥੇ ਦਿੰਦੀਆਂ ਨੇ।
ਤੇ ਹੋਰ ਉਹਨੂੰ ਕਹਿ, ਖਰਾਬ ਕਰਤਾ ਤੇ ਤੂੰ ਈ ਰੱਖ ਲੈ।
ਆਹੋ। ਹੋਰ ਆਹੋ, ਆਪਨੀ ਗ਼ਲਤੀਆਂ ਨਈ ਮੰਨਦੀਆਂ ਬਸ ਸਿਰਫ ਪੈਹੇ ਮਿਲ ਜਾਣੇ
ਹਾਂ ਪੈਸੇ ਤੇ ਪਹਿਲੇ ਦੇਓ, ਸੂਟ ਤੇ ਬਾਦ ਚੌ ਲੈ ਜਾਣਾ।
ਹਾਂ।
ਜੇ ਸੂਟ ਪਹਿਲੇ ਦੇਆ ਲੈਓ ਪੈਸੇ ਦੇ ਆਓ ਜੇ ਠੀਕ ਕਰਾਨਾ ਹੋਏ ਤੇ ਓਹ ਠੀਕ ਹੀ ਨੀ ਫੁ
ਆ ਠੀਕ ਨੀ ਕਰਦੀਆਂ ਉਹਦੇ ਅਲੱਗ ਪੈਹੇ ਦੋ ਓਹਨਾਂ ਨੂੰ। ਗਲਤੀ ਵੀ ਏਹਨਾਂ ਦੀ ਤੇ ਫੇਰ ਗਲ ਹਾਂ ਪੈਹੇ ਵੀ ਫੇਰ।
ਹਾਂ
ਆਹੋ, ਹੋਰ ਸੁਣਾਓ?
ਹੋਰ ਵਧੀਆਂ।
ਬਸ ਵਧੀਆ। ਹੋਰ ਕੋਈ ਨਵੀਂ ਤਾਜੀ।
ਸੰਡੇ ਨੂੰ ਅੱਜ ਗਏ ਨੀ ਕਿੱਥੇ ਘੁੰਮਨ।
ਮੈਂ ਕੇਹਾ ਸੀ ਮੈਂ ਕਿਹਾ ਚੱਲਦੇ ਆ ਸਾਰੇ ਗੁਰਦੁਆਰੇ ਤੇ ਨਾਲ ਕੁਛ ਖਾ-ਪੀ ਕੇ ਆਵਾਂਗੇ।
ਜਾਵਾਂਗੇ ਹੁਣੇ ਥੋੜ੍ਹੀ ਦੇਰ ਬਾਦ।
ਤੁਹਾਡੇ ਉੱਥੇ ਕੀ ਫੇਮਸ ਏ?
ਏਥੇ ਸਾਡੇ ਦਾਲ ਬੜੀ ਮੁਰਾਗ ਓ ਦਾਲ ਬਹੁਤ ਫੇਮਸ ਹੈਗੀ ਏ।
ਅੱਛਾ-ਅੱਛਾ।
ਹਾਂ ਇੱਥੇ ਹਾਈ ਸਟ੍ਰਰੀਟ ਤੇ ਮਤਬ ਬੜਾ ਹੀ ਕੁਛ ਫੇਮਸ ਹੈਗਾ। ਬੜਾ ਵਧੀਆਂ ਬਨ ਗਯਾ ਨਾ ਉਹ।
ਅੱਛਾ।
ਆਹੋ।
ਦਾਲ ਓਹ ਮੁਰਾਦਾਬਾਦੀ ਦਾਲ ਹੈ ਨਾ।
ਆਹੋ-ਆਹੋ।
ਹੂੰ ਸਾਨੂੰ ਗੁ ਵੀ ਬਣਾ ਕੇ ਖਵਾਈ ਸੀ ਗੁੜੀਆ ਨੇ।
ਅੱਛਾ
ਹੂੰ ਫਿਰ ਮੈਂ ਸਿੱਖੀ ਸੀ ਫਿਰ ਮੈਂ ਵੀ ਬਣਾਈ ਸੀ ਉਸ ਤੋਂ ਬਾਦ।
ਬੜੀ ਵਧੀਆ ਬਣਦੀ ਏ।
ਹਾਂ ਸਵਾਦ ਲੱਗਦੀ ਏ ਕਦੀ-ਕਦੀ ਬਣਾਓ।
ਸਵਾਲ ਲੱਗਦੀ ਆ ਭੈਣ।
ਸਮਾਨ ਸਾਰਾ ਹੋਏ ਤਾਂ ਸਵਾਦ ਲੱਗਦੀ ਏ।
ਹਾਂ ਓਹੀ ਨਾ ਸਮਾਨ ਹੋਰ ਬਹੁਤ ਸਾਲ ਹੋ ਗਏ, ਭੈਣ ਜੀ ਬਹੁਤ ਸਾਲ ਮੋਮੋਸ ਖਾ ਲਓ ਬਸ ਇਥੋਂ ਮੈਂ ਮੰਗਵਾਏ ਸੀ ਬਾਰੋਂ ਮੈਂ ਕਿਹਾ ਲੈ ਕੇ ਆਓ ਮੋਮੋਸ।
ਅੱਛਾ, ਮੇਰੇ ਤੇ ਆਪ ਮੇਰੇ ਫੇਵਰੇਟ ਨੇ ਮੇਰੀ ਕੁੜੀ ਦੇ ਬੜੇ ਫੇਵਰੇਟ
ਬੜੇ ਸਵਾਦ ਲੱਗਦੇ ਜੇ।
ਹਾਂ
ਮੋਮੋਸ ਤੇ ਬੜੇ ਈ ਸਵਾਦ ਲੱਗ
ਹਾਂ, ਸਾਡੇ ਇੱਥੇ ਹੈਗਾ ਏ ਇੱਕ ਖਲੋਂਦਾ ਏ ਉਹਦਾ ਨਾਮ ਏ ਡੋਲ ਮਾ - ਮੋਮੋਜ਼।
ਹਾ
ਓਦੇ ਬੜੇ ਟੇਸਟੀ ਹੁੰਦੇ ਨੇ, ਮੇਰੀ ਕੁੜੀ ਤੇ ਓਦੇ ਕੋਲ ਸਪੈਸ਼ਲ ਜਾਂਦੀ ਏ ਖਾਨ।
ਅੱਛਾ!
ਡੋਲਮਾ ਮੋਮੋਸ।
ਮੋਮੋਜ਼ ਤੇ ਵਧੀਆ ਲੱਗਦੇ ਨੇ।
ਹਾਂ ਬਹੁਤ ਅੱਛੇ ਲੱਗਦੇ ਨੇ, ਬੱਚਿਆਂ ਨੂੰ ਤੇ ਬੜੇ ਪਸੰਦ ਨੇ।
ਆਹੋ
ਹੋਰ, ਹੋਰ ਵਧੀਆ ਭੈਨ ਜੀ। ਅੱਜ ਤੁਹਾਡੇ ਬਾਰਿਸ਼ ਹੋਈ ਕੇ ਅੱਜ?
ਨਹੀਂ ਅੱਜ ਤੇ ਧੁੱਪ ਏਨੀ ਆ, ਗਰਮੀ ਆ।
ਅੱਛਾ। ਦੋ-ਤਿੰਨ ਦਿਨ ਤੋਂ ਤੇ ਵਧੀਆ ਸੀ ਮੌਸਮ ਬਾਰਿਸ਼ ਵਾਲਾ, ਉੱਧਰ ਵੀ ਬਾਰਿਸ਼ ਸੀ।
ਹਾਂ, ਦੋ ਦਿਨ ਵਧੀਆ ਆਈ ਬਾਰਿਸ਼। ਫਿਰ ਉਸ ਤੋਂ ਬਾਦ ਇਨਾ ਗੁੰਮਾ ਹੋ ਗਿਆ ਹੁਨ।
ਆਹ, ਧੁੱਪ ਨਿਕਲਨੀ ਏ ਫਿਰ ਗੁੰਮਾ ਈ ਹੋਨੈ।
ਹਾਂ-
ਹੋਰ ਸੁਣਾਓ, ਤੁਹਾਡੇ ਬੱਚਿਆਂ ਦੇ ਪੇਪਰ ਹੋਗੇ ਕਿ ਹੁੰਦੇ ਪੇ ਨੇ?
ਚਲਦੇ ਪੇ ਆਂ ਇੱਕ ਬਾਰਿਸ਼ ਆਈ ਸੀ ਤੇ ਫੇਰ ਉਹ ਪੋਸਟਪੋਨ ਹੋ ਗਿਆ ਸੀ। ਫੇਰ ਉਹ ਅਗਲੇ ਦਿਨ ਹੋਇਆ। ਫੇਰ, ਹਾਂ। ਆਹੋ, ਬੜੀ ਤੇਜ਼ ਬਾਰਿਸ਼ ਆ ਗਈ ਸੀ। ਬੱਚਿਆਂ ਦੇ ਫਿਰ ਕਰ ਦੇਂਦੇ ਆ ਨਾ ਪੋਸਟਪੌਰਨ।
ਤੇ ਛੁੱਟੀ ਕਰਤੀ ਹੋਣੀ ਸਕੂਲ ਦੀ? ਅੱਛਾ-ਅੱਛਾ।
ਆ
ਸਹੀ ਏ, ਬੱਚਿਆਂ ਨੂੰ ਟਾਈਮ ਮਿਲ ਗਿਆ ਇੱਕ ਦਿਨ।
ਹਾਂ।
ਹੋਰ ਸੁਣਾਓ ਭੈਣ ਜੀ, ਕੋਈ ਨਵੀਂ ਤਾਜ਼ੀ ਗੱਲ। ਤੁਸੀਂ ਕੈਨ ਜਾਣਾ ਸੀ ਨਾ ਘੁੰਮਣ ਕਿੱਥੇ, ਗਏ ਨੀ?
ਨਾ ਕਿੱਥੇ ਜਾਣਾ ਹੋਇਆ, ਗਏ ਈ ਨੀ।
ਤੁਸੀਂ ਕਹਿੰਦੇ ਸੀ ਨਾ ਸਾਡੀ ਟਿਕਟਾਂ ਬੁੱਕ ਨੇ, ਅਸੀਂ ਜਾਣਾ ਏ।
ਜਾਣਾ ਤੇ ਸੀ ਬਟ ਕਿੱਤਾ ਹੀ ਨਹੀਂ ਫੇਰ ਪਲੈਨ, ਕੰਮ ਇੰਨਾ ਫਿਰ। ਜਾ ਹੀ ਨਹੀਂ ਪਾਏ ਇਹ ਵਿੱਚੇ ਛੁੱਟੀ ਨੀ ਕਰ ਪਾਉਂਦੇ ਨਾ, ਬਿਜਨਸ ਏ ਨਾ ਆਪਣਾ, ਤੇ ਫੇਰ ਘਰ ਕੋਈ ਹੋਣਾ ਵੀ ਚਾਹੀਦਾ।
ਹਾਂ। ਤੇ ਹੈ ਹਾਂ ਸਹੀ ਗੱਲ ਤਾਂ, ਮੌਸਮ ਵੀ ਸਹੀ ਹੋ ਜਾਏਗਾ।
ਮੌਸਮ ਵੀ ਥੋੜਾ ਸਹੀ ਹੋ ਜਾਏਗਾਾ, ਗਰਮੀ ਘੱਟ ਜੇ
ਹਾਂ।
ਹਾਂ। ਹੋਰ ਭੈਣ ਜੀ।
ਹੋਰ ਭੈਣ ਜੀ, ਵਧੀਆ
ਜ
ਤੁਸੀਂ ਦੱਸੋ ਤੁਸੀਂ ਲਾਓ ਚੱਕਰ ਏਧਰ ਨਹੀਂ ਆਣਾ ਤੁਸੀਂ?
ਆਵਾਂਗੀ-ਆਵਾਂਗੀ।
ਆਓ ਕਦੀ ਲਾਓ ਚੱਕਰ ਕੋਈ ਨੀ ਮੈਂ ਵੀ ਆਵਾਂਗੀ ਲਾਵਾਂਗੀ ਚੱਕਰ ਮੇਰੇ ਤੇ ਫੇਰ ਚੱਕਰ ਲੱਗ ਗਿਆ ਤੁਸੀਂ ਤੇ ਆਏ ਨੀ ਕਦੀ ਆਓ ਕਦੀ।
ਅੱਛ ਹਾਂ ਆਵਾਂਗੀ ਕੋਈ ਨੀ ਆਵਾਂਗੀ।
ਹਾਂ।
ਹਾਂ। ਹੋਰ
ਹੋਰ ਸੁਣਾਓ ਹਾਂਜੀ ਸਭ ਵਧੀਆ ਚਲੋ ਠੀਕ ਐ ਪੈਣ ਜੀ ਮੈਂ ਨਾ
ਚਲੋ ਹਾਂਜੀ ਪੈਣ ਜੀ ਸਾਸ ਸ੍ਰੀ ਕਾਲ।